ਕੀ ਕਰਨ ਡੇ ਆ?
ਕੁਛ ਨਹੀਂ ਲੰਮੇ ਪਏ ਹੋਏ ਆ ਹਜੇ
ਅੱਛਾ ਹਾਂ ਤੇ ਵਹੀ ਮੇਰੀ ਫਰੈਂਡ ਇੱਕ ਦਿਨ ਕਹਿਣ ਡਈ ਸੀ ਹੁਣ ਤੇ ਮੈਂ ਆਪਣੀ ਕੁੜੀ ਨੂੰ ਅਹ ਝਾੜੂ ਝੂੜੂ ਮਾਰਨਾ ਸਕ ਆ ਹੁਣ ਵੱਡੀ ਹੋ ਗਈ ਆ ਹਲਕੀ ਹਲਕੀ। ਤੇ ਹਰ ਸੰਡੇ ਸੰਡੇ ਨੂੰ ਮੈਨੂੰ ਕਹਿੰਦੀ ਆ ਕਿ ਸੀੜੀਆਂ ਉੜੀਆਂ ਝਾੜੂ ਮਾਰ ਕੇ ਪੋਚਾ ਪੂਚਾ ਮਾਰ ਕਹਿੰਦੀ ਹੁਣ ਤੇ ਨਹੀਂ ਸਿਖਾਉਂਗੇ ਤਾਂ ਤੇ ਫੇਰ ਨਹੀਂ ਕਰੂਗੇ।
ਕਰੂਗੀ ਵੀ ਨਹੀਂ, ਔਰ ਆਉਣਾ ਵੀ ਨਹੀਂ ਆ।
ਇਹਨੂੰ ਵੀ ਕਿੱਥੇ ਕੁਛ ਆਉਂਦਾ ਇਹਨੂੰ ਕੁਛ ਨੀ ਆਉਂਦਾ ਇਹਨੂੰ ਸੋਚਣ ਨਾ ਆਪਣਾ ਮੂੰਹ ਤੱਕ ਨੀ ਧੋਣਾ ਆਉਣ ਡਿਆ ਤੈਨੂੰ ਹੋਰ ਕੀ ਕੀ ਆਊਗਾ।
ਮੈਂ ਯਾਦ ਵੀ ਕਰਦੀ ਆ ਹੁਣ ਪਿਛਲੇ ਸੰਡੇ ਇਹ ਸੰਡੇ ਮੈਂ ਤੈਨੂੰ ਦੱਸਿਆ ਨਾ। ਕਿ ਮੇਰੀ ਕੰਮ ਕਰਨ 'ਚ ਲੇਟ ਹੋ ਗਈ ਸੀ। ਉਹਦੇ ਪਾਪਾ ਨੇ ਵੀ ਕੰਮ ਉਹਦੇ ਪਾਪਾ ਨੇ ਵੀ ਝਾੜੂ ਮਾਰਨਾ ਹੀ। ਪਰ ਓ ਵੀ ਬਿਜੀ ਹੋ ਗਿਆ ਕੰਮ 'ਚ ਤੇ ਫਿਰ ਉਹਨੇ ਪਾਂਡੇ ਪੂੰਡੇ ਧੋ ਕੇ ਫੇਰ ਝਾੜੂ ਮਾਰਨਾ ਸੀ ਤੇ ਲੇਟ ਹੋਣੀ ਸੀ। ਤੇ ਉਹਨੇ ਝਾੜੂ ਮਾਰਤਾ ਭਾਵੇਂ ਓ ਬਹੁਤ ਮੇਰੇ ਵਰਗੂ ਸਾਫ਼ ਸਫ਼ਾਈ ਨਾਲ ਨਈ ਕਰ ਪਾਈ। ਕਿ ਅੰਦਰੋਂ-ਅੰਦਰੋਂ ਮੰਜਿਆਂ ਦੇ ਥੱਲੋਂ ਸੋਫਿਆਂ ਦੇ ਥੱਲੋਂ ਪਰ ਸਾਹਮਨੋ-ਸਾਹਮਨੋ ਉਹਨੇ ਇੰਨਾ ਸੋਹਣਾ ਮਾਰਤਾ ਸੀ ਕਿ ਬੰਦਾ ਦਿਨ ਭਰ ਪਾਰ ਕਰ ਲਊਗਾ ਆਪਣਾ
ਇਹਨੂੰ ਤੇ ਓਹਨਾ ਵੀ ਨਹੀਂ ਆਉਂਦਾ।
ਅੰਦਰ ਆ ਕੇ ਕੈਂਦੀ ਮੰਮਾ ਮੈਂ ਕਿਹੋ ਜਿਹੀ ਲੱਗ ਰਈ ਹਾਂ ਮੈਂ ਕਿਆ ਕਿਉਂ ਕੀ ਹੋਇਆ। ਨਈ ਬਾਹਰੋਂ ਬੁੱਢੀਆਂ ਜਾ ਰਹੀਆਂ ਸੀ ਮੈਨੂੰ ਵੇਖ ਕੇ ਹੱਸਦੀਆਂ-ਹੱਸਦੀਆਂ ਪਾਰ ਹੋਈਆਂ। ਮੈਂ ਕਿਆ ਹੋਰ ਤੂੰ ਝਾੜੂ ਮਾਰ ਰਈ ਹੈ ਨਾ ਇਸੇ ਲਈ ਤੈਨੂੰ ਵੇਖ ਕੇ ਹੱਸ ਰਈਆਂ। ਠੀਕ ਆ।
ਚੰਗੇ ਆ ਕੰਮ ਵੀ ਤੇ ਆਉਣਾ ਜ਼ਰੂਰੀ ਆ।
ਤੈਨੂੰ ਤੇ ਕਿੰਨਾ ਬੋਲਿਆ ਆਪਣੇ ਪੱਖੇ ਤੇ ਝਾੜੂ ਮਰਵਾ ਲਿਆ ਕਰ ਉਤੋਂ
ਕੋਈ ਕੰਮ ਕਰਦੀ ਹੈ ਨਿਕਲ ਜਾਂਦੀ ਖਾਲੀ ਖੇਡਣ ਅੱਠ ਸਾਢੇ ਅੱਠ ਨੌ ਵਜੇ ਤੱਕ ਖੇਡਦੀ ਈ ਰੈਂਦੀ। ਹੁਣ ਤੇ ਘਰ ਲਾਗੇ ਹੋਰ ਇੱਕ ਨਵੇਂ ਬੱਚੇ ਆ ਗਏ ਆ ਪੜਦੇ ਤੋ ਤੇ ਉਹਨਾਂ ਦੇ ਨਾਲ ਫਿਰ ਖੇਡਦੇ ਆ।
ਘਰ ਈ ਨੀ ਆ।
ਨਈ ਓ ਜਾਣੂ ਦੇ ਸਾਹਮਣੇ ਨਈ ਆ ਜੋ ਚੰਨੇ ਹੋਣੇ ਦਾ ਘਰ
ਹਾਂ-ਹਾਂ ਉੱਥੇ ਆਏ ਨਾ ਰਹਿਣ ਨੂੰ
ਹਾਂ ਉਦੇ ਪਾੜੇ 'ਚ ਆਏ ਆ।
ਉਹਨਾਂ ਨੇ ਤਾਂ ਘਰ ਵਿਕਰੀ ਕਰਨਾ ਵਾ ਨਾ।
ਵਿਕਰੀ ਤਾਂ ਕਰਨਾ ਪਰ ਲੱਗਦਾ ਜਿੰਨੇ ਦਿਨ ਨਹੀਂ ਹੋਣ ਡਿਹਾ ਹੋਊਗਾ ਤੇ ਸੋਚਦੇ ਆ ਕਿ ਪਾੜੇ 'ਚ ਹੀ ਦੇ ਦਿੰਦੇ ਆ।
ਹਾਂ ਬੋਤ ਲੋਕੀ ਪਤਾਂ ਕੀ ਕਰਦੇ ਆ ਜਿੱਦਾਂ ਵਿਕਰੀ ਲਗਾਇਆ ਹੁੰਦਾ ਵਰਨਾ ਕਿਰਾਏ ਤੇ ਵੀ ਦੇ ਛੱਡਦੇ ਆ। ਫਿਰ ਜਦੋਂ ਵਿਕਰੀ ਦਾ ਸੈਟਲਮੈਂਟ ਹੋ ਜਾਊਗਾ ਨਾ ਕੈਂਣਾ ਫਿਰ ਕਹਿ ਦੇਣਾ।
ਹਾਂ ਤੇ ਓ ਉੱਥੇ ਇੱਕ ਬੱਚੀ ਆ ਉਹਦੇ ਨਾਲ ਹੀ ਖੇਡਦੀ ਆ ਹੁਣ
ਇਸ ਤਰਾ ਪਤਾ ਵਾ ਬਗਲ 'ਚ ਦੀਆ ਰੈਂਦੀ ਨਾ ਸਾਡੇ ਉਹਦੀ ਮਾਂ ਕਿਸੇ-ਕਿਸੇ ਟੈਮ ਬਿਮਾਰ ਰੈਂਦੀ ਆ। ਨਈ ਕੰਮ ਕਰਨ ਦਾ ਮਨ ਆ ਜਾਂ ਕੋਈ ਗੱਲ ਆ ਦਾਦੀ ਵੀ ਬਿਮਾਰ ਰੈਂਦੀ ਆ। ਲੇਕਿਨ ਓ ਕੈਂਦੀ ਮੇਰੀ ਕੁੜੀ ਕੰਮ ਨਈ ਕਰਦੀ ਆ ਕੈਂਦੀ ਮੈਂ ਈ। ਉਹਨੂੰ ਕਹਿਣ ਨਾ ਵੀ ਓ ਕੰਮ ਨੀ ਕਰਦੀ ਘਰ ਦਾ ਕੈਂਦੀ ਮੈਂ ਨੀ
ਬਾਪ ਰੇ ਹਾਂ ਤੇ ਜਦੋਂ ਨਹੀਂ ਸਿਖਾਓਗੇ ਤੇ ਫਿਰ ਉਹਨਾਂ ਨੇ ਉਦਾਂ ਹੀ ਕਰਨਾ ਵਾ।
ਉਥੇ ਓ ਕੁੜੀ ਦਾ ਬਦਨ ਏ ਕਿਤੇ ਸੁਮਨ ਆ ਨਾ ਸੁਮਨ ਸੁਮਨ ਵਰਗਾ ਬਦਨ ਆ ਓਨੀ ਹੱਟੀ ਘੱਟੀ ਮੋਟੀ ਆ। ਇਗਨੋਰ ਕਰਦੇ ਇੱਕ ਕੰਮ ਨੀ ਕਰਦੀ ਕਿਉਂਕਿ ਮਾਂ ਨੇ ਸ਼ਾਇਦ ਬਚਪਨ ਤੇ ਕਦੇ ਸਿਖਾਇਆ ਨੀ ਹੋਣਾ ਵਾਂ। ਤੇ ਜਦੋਂ ਵੱਡੀ ਹੋ ਗਈ ਹੁਣ ਮਾਂ ਸੋਚਦੀ ਕਿ ਹੁਣ ਤੇ ਵੱਡੀ ਹੈ ਕਰ ਦੇਵੇ। ਤੇ ਹੁਣ ਉਹ ਕੈਂਦੀ ਮੈਂ ਕਰਨਾ ਨੀ ਆ ਤੇ ਇੱਕ ਦੋ ਵਾਰੀ ਦੱਸਿਆ ਸੀ। ਕਿਆ ਕਿ ਤੂੰ ਕਰਨਗੇ ਤੂੰ ਕਰਵਾ ਨਾ ਕੈਂਦੀ ਨਈ ਕੀ ਬੋਲਾਂ ਕੈਂਣ ਨਾਲ ਵੀ ਨੀ ਕਰਦੀ ਆ ਓ। ਕੈਂਦੀ ਮੈ ਨੀ
ਨਈ ਇੱਕ ਦਿਨ ਦੋ ਤਿੰਨ ਦਿਨ ਤੇ ਮੇਰੀ ਤਬੀਅਤ ਖਰਾਬ ਸੀ ਤੇ ਸੀਰਤ ਨੇ ਫਿਰ ਪਾਂਡੇ ਪੁੰਡੇ ਤੋਤੇ ਈ ਏ।
ਭਾਂਡੇ ਤੋਨਾ ਉਹਨੂੰ ਜਰੂਰ ਸਿਖਾਉਣ ਡਿਆ। ਝਾੜੂ
ਭਾਂਡੇ ਓ ਆਪਣੀ ਮਰਜੀ ਨਾ ਕੈਂਦੀ ਸੀ ਮੈਂ ਧੋ ਦਿੰਦੀ, ਪਰ ਓਨੇ ਧੋ ਤੇ। ਪੂਰੀ ਚੰਗੀ ਨਾਲ ਨਈ ਧੋਤੇ ਸੀ ਪਰ ਜੇੜੇ ਛੋਟੇ ਭਾਂਡੇ ਸੀ ਓ ਠੀਕ ਨਾਲ ਧੋਲੇ ਸੀ। ਜੋ ਵੱਡੇ ਸੀ ਓ ਨੀ ਧੋ ਪਾਈ ਸੀ।
ਤੈਨੂੰ ਉਦ ਭਾਂਡੇ ਤੋਣਾ ਸਿਖਾਣਾ ਤੈਨੂੰ ਦੱਸਣ ਦੇ ਤਰੀਕਾ ਨੂੰ ਕਿਤਰ੍ਹਾਂ ਸਖਾਣਾ ਭਾਂਡੇ ਤੋਣਾ। ਓਨੂੰ ਕੂਦਨਾਗੇ ਭਾਂਦੇ ਧੋਣਾ ਸਿਖਾ ਦੁਪੈਰੇ ਨਾ ਧੁੱਪ ਚ ਨਾ ਕਰਵਾ ਸ਼ਾਮ ਦੇ ਟੈਮ ਕਰਵਾ।
ਓ ਸ਼ਾਮ ਨੂੰ ਓਨਾਂ ਦਾ ਸ਼ਾਮ ਨੂੰ ਓਦਾ ਖੇਡਣ ਦਾ ਟੈਮ ਹੁੰ ਚਾਂਹਦਾ ਵਾ।
ਓਥੇ ਨਲਕਾ ਹੈਗਾ ਵਾ ਨਾ, ਓਥੇ ਲਗਾ ਓ ਓਥੇ ਓਨੂੰ ਦਿਆ ਕਰ ਇੱਕ ਟੱਪ ਖਰੀਦ ਕੇ, ਓਨੂੰ ਕਿਆ ਕਰ ਪਾਂਡੇ ਮਾਂਜੀ ਜਾ ਤੇ ਟੱਪ ਚ ਸੁੱਟੀ ਜਾ, ਫੇਰ ਟੱਪ ਚ ਧੋ ਕੇ ਤੇ ਟੋਕਰੀ ਚ ਰੱਖ ਲਾ, ਇਤਰਾਂ ਓਨੂੰ ਭਾਂਡੇ ਧੋਣਾ ਸਿ ਸਫਾਈ ਨਾ
ਫੇਰ ਓਦਾਂ ਈ ਧੋਇਆ ਕਰੂਗੀ ਟੱਪ ਲੱਭੂਗੀ ਧੋਣ ਨੂੰ ਭਾਂਡੇ।
ਏਹ ਕੀ ਹੋ ਗੇਆ, ਟੱਪ ਲੱਬੂਗੀ ਤੇ
ਰੈਨ ਦੇ ਬਾਲਟੀ ਚ ਹੀ ਤੋਣ ਡਈ ਪਰ ਪਤਾ ਨੀ ਬਾਲਟੀ ਦਾ ਪਾਨੀ ਵੀ ਮੈਨੂੰ ਪੂਰਾ ਗੰਦਾ ਕਰਤਾ। ਕਿੱਦਾਂ ਕੀ-ਕੀ ਕਰਦੇ ਪਤਾ ਨੀ।
ਫੇਰ ਤਾਨੂੰ ਮਾਂਜ ਚ ਬੋਲ ਚੰਗੀ ਤਰ੍ਹਾਂ ਗਿੱਲੇ ਕਰ ਲਾ ਪਹਿਲਾ ਪਾਂਡੇ ਕਿਆ ਕਰ ਪੈਲਾ ਸਾਰਾ ਜੂ ਪੁਠਾ ਸੁਟ ਕੇ ਪਾਣੀ ਨਾਲ ਪਾਂਡੇ ਕਰਲੈ ਗਿੱਲੇ, ਫੇਰ ਮਾਂਜ ਫੇਰ ਧੋ।
ਓ ਓਦੇ ਮਨ ਨੂੰ ਦਸਦੈ ਕਿ ਪੈਲਾਂ ਸਾਰੇ ਭਾਂਡਿਆਂ ਚ ਚੰਗੀ ਨਾਲ ਪਾਣੀ ਪਾ ਲਾ ਫਿਰ ਮਾਂਜੀ ਜਾ ਤੇ ਧੋਈ ਜਾ। ਮੈਂ ਤੈਨੂੰ ਕਿਆ ਦੋ-ਦੋ ਪਾਂਡੇ ਮਾਂਜੇਆ ਕਰ ਤੇ ਦੋ-ਦੋ ਧੋਏਆ ਕਰ।
ਤੈਨੂੰ ਖੂਹ ਦੇ ਲਾ ਕੇ ਪਤਾ ਚੋਣ ਚੋਣ ਬੋਲਿਆ ਕਿਉਂਕਿ ਬੱਸ ਨੂੰ ਜਾਂਦਾ ਪਿਆ ਨੇਰਾ। ਠੀਕ ਆ ਤੇਰੇ ਤੇ ਓਥੇ ਗੰਦੇ ਮਾਂਜੂਗੀ ਕਿਹੋ ਜਿਹੇ ਮਾਂਜੂਗੀ ਵਿਖਣਾ ਨਹੀਂ ਆ
ਨਹੀਂ ਓ ਤੇ ਓਨੇ ਸਵੇਰੇ ਮਾਂਜੇ ਸੀ ਸਵੇਰੇ ਵੇਖਦੇ ਆ।
ਤੇ ਇਸੇ ਲਈ ਮੈਂ ਕਿਹਾ ਧੁੱਪ ਚ ਮਤਲਬ ਲਾਈਟ ਚ ਮਾਂਜੂ ਵੀ ਨਾ ਤੈਨੂੰ ਪਤਾ ਚੱਲੂਗਾ। ਤੇ ਓ ਕਿੱਦਾਂ ਦੇ ਸਾਫ਼ ਕਰ ਰਈ ਐ ਓਨੂੰ ਖੁਦ ਪਤਾ ਚੱਲੂਗਾ। ਇੱਕ ਰਿਆ ਖੁੱਦ ਲੱਗ ਬਿਠਾਇਆ ਕਰ ਓਨੂੰ। ਟੱਪ ਲੈ ਕੇ ਦੇੇ ਓਨੂੰ ਉਤੋ ਕਹਿੰਦੇ ਟੱਪ ਲੱਭਣਾ ਨੀਂ
ਹਾਂ ਚੱਲ ਈ ਟੱਪ ਦੀ ਲੋੜ ਨੀ ਐ।
ਕਿੱਥੇ ਫਸਤੀ ਵਾਨੀ ਐ।
ਹੁਨ ਲੇਕਿਨ ਨਈ ਸਿਖਾਉਣਾ ਈ ਚਾਈਦਾ ਕਦੀ-ਕਦੀ ਤਾਂ ਕੰਮ ਤੇ ਆਊਗਾ ਕਮ ਸੇ ਕਮ। ਐ ਜੂਠੇ ਪਾਂਡੇ ਜੂਠੇ ਖਰਚੇ ਤੇ ਨਈ ਬੈਠਾ ਰਹੂਗਾ ਬੰਦਾ।
ਹਾਂ ਪਾਂਡੇ ਪੂੰਡੇ ਚਾਲੂ
ਬਣਾਉਣ ਨੂੰ ਤੇ ਚੱਲ ਕੋਈ ਉੱਠ ਕੇ ਮਸ ਤਾਂ ਕੁਛ ਬਨਾ ਈ ਲਊਗਾ ਜਿੰਨਾ ਵੀ ਬਿਮਾਰ ਹੋਵੇ ਥੋੜਾ ਭਾਵੇਂ ਖਿਚੜੀ ਐ ਧਰਦੂਗਾ।
ਹਾਂ ਜੇ ਕੋਈ ਪਾਂਡੇ ਹੋਰ ਝਾੜੂ ਕਰਨ ਵਾਲਾ ਹੋਵੇ ਕੋਈ ਮਾੜੀ ਮੋਟੀ ਚੀਜ਼ਾਂ ਵੀ ਤਾਂ ਬਨਾ ਈ ਲੈਂਦਾ ਉੱਠ ਕੇ। ਓਦੇ ਪਾਪਾ ਸੋਚ ਰਹੇ ਹੋਨੇ ਨਾ ਕਿ ਅੱਜ ਦਿਨ ਭਰ ਕੀ ਕਰ ਰਈ ਐ।
ਨਹੀਂ ਮੈ ਨੂੰ ਪਤਾ ਵਾ ਆਪੇ ਦੇ ਦਿੰਦੇ ਆ ਫੋਨ।
ਅੱਛਾ ਉਹ ਵੀ ਦੇ ਦਿੰਦੇ ਆ, ਕੀ ਕਹਿੰਦੇ ਆ ਲੈਲਾਂ ਕਰ ਲੈ ਗੱਲਾਂ।
ਹ ਇਸ ਲਈ ਤੇ ਅੱਜ ਕੱਲ ਫੋਨ ਆਉਂਦਾ ਵਾ ਤੇ ਚੁੱਕ ਵੀ ਲੈਂਦਾ ਆ।
ਅੱਛਾ ਕਹਿੰਦੇ ਹੁਣੇ ਨਾ ਤੇਰਾ ਫੋਨ ਖਰਾਬ ਆ, ਤੇ ਗੱਲ।
ਹਾਂ।
ਕੀ ਕਰਨਾ ਇਤਰਾਂ ਹੀ ਤੇ ਜ਼ਿੰਦਗੀ ਚੱਲਣ ਡੀ ਆ।
ਹਾਂ, ਹੋਰ ਕੀ ਕਰਨਾ ਵਾ।
ਹਾਂ ਸਹੀ ਹੈ, ਜੋ ਨਹੀਂ ਕਰੂਗਾ ਉਹ ਆਪ- ਆਪਣਾ ਸਮਝੂਗਾ ਹੋਰ ਕੀ, ਹੂੰ ਆਪਣੇ। ਰਿਸ਼ਤੇਦਾਰੀ ਖਰਾਬ ਕਰ ਰਿ ਹੋਰ ਤਾ ਇੱਕ ਫੋਨ ਕਰਤਾ ਕਿਸੇ ਵਲੋ।
ਹਾਂ, ਤੇ।
ਹੂੰ। ਮੈਨੂੰ ਤਾਂ ਗਰਮਾ ਗਰਮ ਕਾਫੀ ਪੀਣ ਦਾ ਮਨ ਕਰ ਰਿਹਾ।
ਅੱਛਾ। ਬਣਾ ਲਾ ਤੇ ਪੀਲਾ, ਦੁਕਾਨ ਤੁਹਾਡੇ ਲਾਗੇ ਆ।
ਮੈਂ ਬੋਲਿਆ ਵਾ ਮੈਨੂੰ ਗਰਮਾ ਗਰਮ ਕਾਫੀ ਪੀਣ ਦਾ ਮਨ ਕਰ ਰਿਹਾ ਤੇ ਮੈਨੂੰ, ਅਗੋ ਬੋਲਕਰ ਕਹਿੰਦੀ। ਚੱਲੀ ਆ ਚਾਹ ਬਣਾਉਣ, ਬਸ ਹੁਣ ਮੈਂ।
ਹ
ਤੇ ਦੁਕਾਨ ਵਾਲੇ ਨੇ ਦੁੱਧ ਮੈਨੂੰ ਫ੍ਰੀ ਦਾ ਦੇਣਾ ਵਾ।
ਦਸ ਰ- ਰੁਪਏ ਦੀ ਤੇ ਮਿਲਦੀ ਆ, ਉੱਥੋਂ ਇੱਕ ਪਾਊਚ ਜੀ।
ਆਪਾਂ ਕਿਹਨੇ ਬੇਵਕੂਫ ਨੇ, ਕਿਨੇ ਮੇਨੂੰ ਜਾਪਦਾ ਵਾ।
ਚਲੋ।
ਤੁ ਗਵਰ ਸੀ ਇੱਕ ਟਾਈਮ ਤੇ ਤੂੰ ਕਿੰਨਾ- ਕਿੰਨਾ ਦੁੱਧ ਸੁਟ- ਪਿੰਦੀ ਸੀ, ਪਰ ਕਦੇ ਨੀ ਸਾਨੂੰ ਦਿੰਦੀ ਸੀ, ਨਾ ਹੀ ਕਦੀ ਮੰਗਦੇ ਸੀ।
ਤ ਘਰ ਵੀ ਬਹੁਤ ਦੂਰ ਸੀ, ਕੋਈ ਨੀ ਆ ਸਕਦਾ ਸੀ। ਪਰ ਉਦੋਂ ਮੇਰੇ ਕੋਲ ਫੋਨ ਵੀ ਨਹੀਂ ਹੁੰਦਾ ਸੀ ਕਿ ਇੰਨੀ- ਇੰਨੀ ਦੇਰ ਗੱਲ ਕਰਨ ਡੀਆ ਵੇ ਗੱਲ ਕਰ। ਅਤੇ ਦੱਸਣ ਡੀ ਆ।
ਤੇ ਮੇ ਕੋਲੋਂ ਹੁਣ ਜੇ ਤੂੰ ਸਾਨੂੰ ਕਹਿੰਗੀ ਅ- ਦੋ ਕਿਲੋ, ਤਿੰਨ ਕਿੱਲੋ ਦੁੱਧ ਲੈ ਜਾਓੋ ਤੇ ਅਹੀ ਨਹੀਂ ਆਵਾਂਗੇ, ਅਸੀਂ ਚਾਲੀ ਰੁਪਏ ਪਾੜਾ ਖਰਚ ਕੇ ਆਕੇ ਦੁੱਧ ਲੇ- ਕੇ ਜਾਵਾਂਗੇ।
ਉਹ ਤੇ ਉਦੋਂ ਦੀ ਗੱਲ ਹੈ, ਆਣਾ ਹੁਣ।
ਪਰ ਉਦੋਂ ਆਪਾਂ ਇਨਾ, ਅ ਅਪਡੇਟ ਨਹੀਂ ਸੀ ਨਾ। ਜ਼ਮਾਨੇ ਦੇ ਨਾਲ ਇਸੀ ਲੀ, ਪਰ ਤੂੰਸੀ ਵੀ ਕਿੰਨੀੇ ਬੇਵਕੂਫ। ਤੂੰ ਖੁਦ ਵੀ ਤੇ ਕਿੰਨੀ ਬੇਵਕੂਫ਼ ਸੀ ਤੇ ਦੁੱਧ ਨੂੰ ਸੁੱਟ ਦਿੰਦੀ ਸੀ। ਤੇ ਇਹਨੇ ਦ ਪਨੀਰ ਬਣਾ ਲਾ।
ਪਨੀਰ ਦੀ ਤਾਂ ਗੱਲ ਛੱਡ, ਉਦੋਂ ਮੈਨੂੰ ਇਹ ਵੀ ਨੀ ਸੀ ਕਿ ਮੈਂ ਦਹੀਂ ਬਣਾ ਲਾ ਹਾਂ। ਦਹੀਂ ਤੇ, ਦਹੀਂ ਤੇ ਹੁਣ ਕਿੱਦਾਂ ਮਤਲਬ ਕੋ ਲੱਸੀ- ਲੁੱਸੀ ਬਣਾ ਕੇ। ਪੀਂਦੇ ਆ, ਉਦੋਂ ਇੰਨਾ ਵੀ ਨੀ। ਕਿ ਦਹੀਂ ਚ ਦਹੀਂ ਬਣਾਈਏ ਮਿਹਨਤ ਤੇ ਲੱਸੀ ਵੇ।
ਇਲਾ। ਲੱਸੀ ਬਣਾਈਏ, ਜਾਂ ਰੋਜ਼ ਇਨਸਾਨ ਕੜੀ ਬਣਾ ਲੈਂਦਾ ਵਾ, ਦਹੀਂ ਬਿੰਡੀ ਬਣਾ ਲੈਂਦਾ।
ਇੰਨੇ- ਇੰਨੇ ਦਹੀਂ ਦੀ ਇੰਨੇ- ਇੰਨੇ ਦਹੀਂ ਦੀ ਕਿੰਨੀ ਮਸਤ ਕੜੀ ਬਣਨੀ ਸੀ।
ਸੁ ਨਾ ਉਥੋਂ ਤੂੰ ਸਵੇਰੇ ਪਰੌਠੇ ਬਣਾਉਂਦੀ ਹੁੰਦੀ ਸੀ। ਜਦੋਂ ਵੀ ਕਿ ਪਰੌਠੀ ਵੀ ਸਵੇਰੇ ਅਸੀਂ ਦਹੀਂ ਨਾ ਖਾਈਏ, ਮਤਲਬ। ਤੂੰ ਵੀ ਇੱਕਦਮ ਬਕਲੋਲ ਸੀ ਉਦ ਹੋ ਸਹੀ ਤੇ
ਹਾਂ ਸਹੀ ਗੱਲ ਹੈ ਕੁਛ ਹਉਂਦਾ ਵੀ ਨਹੀ, ਉਦੋਂ ਤਾਂ ਮੈਨੂੰ ਕੰਮ ਵੀ ਨੀ ਕਰਨਾ ਆਉਂਦਾ ਸੀ ਚੀਜ਼ਾਂ ਬਚਾਉਣੀਆਂ ਵੀ ਨੀ ਆਉਂਦੀਆਂ ਸੀ
ਸੋਚਣਾ ਸੁਟਣਾ ਮਨਜੂਰ ਹੀ ਲੇਕਿਨ ਬਣਾਉਣ ਬਣਾਉਣ ਦਾ, ਦਿਮਾਗ ਨਹੀਂ ਸੀ ਕਿ ਬਣਾ ਲੈਣਾ ਚਾਹੀਦਾ ਵਾ
ਵਹੀ ਤੇ ਗੱਲ ਆ ਨਾ, ਉਦੋਂ ਮੈਨੂੰ ਤੇ ਕੁਛ ਆਉਂਦਾ ਹੀ ਨਹੀ ਸੀ ਬਣਾਉਣਾ
ਹੁਣ ਹੋਵੇ ਤੇ ਤੇਰੀ ਕੁੜੀਆਂ ਨੇ ਪੀਏ ਲੈਣਾ ਸਿੱਧਾ ਸੁੱਟਣ ਦੀ ਲੋੜ ਈ ਨੀ
ਪੀਂਦੀਆਂ ਤੇ ਨਹੀਂ ਆ, ਉਹਨਾ ਵੀ ਨਹੀਂ ਪੀਊਂਗੀ ਐ ਦਹੀਂ ਲੇਕ ਦਹੀਂ ਦੂੰਹੀਂ ਖਾ ਲੂੰਗੀ ਆ
ਹਾਂ ਦਹੀਂ ਖਾ ਸਕਦੀ ਹਾਂ ਪਨੀਰ ਖਾ ਸਕਦੀ ਹਾਂ
ਦਹੀਂ ਖਾ ਸਕਦੇ ਹਾਂ ਮੈਂ ਲੱਸੀ ਪੀ ਲੈਂਦੀ ਆਂ ਮੈਂ ਕੌਫੀ ਕਫੀ ਬਣਾ ਲੈਂਦੀ ਕਿਯਾ ਹੁਣ ਹੋਵੇ ਤੇ ਸਹੀ
ਖਰੀਦਣ ਵਾਲਾ ਸੁਣਾ
ਖ਼ਰੀਦਣ ਵਾਲੇ ਸੀ ਕਿੰਨੇ ਇੰਨਾ ਕੰਮ ਕਰਨਾ ਚਾਹੀਦਾ ਕਿੰਨੇ ਪੱਠੇ ਪਾਉਣੇ ਉਹਨਾਂ ਨੂੰ
ਤੇ ਫਿਰ ਜੋ ਮੱਛੀਆਂ ਬਣਾਉਣ ਲੱਗੀਆਂ ਸੀ ਮੱਛੀਆਂ ਦਾ ਉਹ ਵਟਾਰਾ ਬਣਾਉਣ ਲੱਗਿਆ ਸੀ
ਮਛੀਆਂ ਦਾ ਟਾਰਾ, ਮਛੀਆਂ ਦਾ ਖੂ
ਜੋ ਵੀ ਬਣਾਉਣ ਲੱਗੇ ਮੱਛੀਆਂ ਪਾਲੀਆਂ ਹੀ ਵਿਕਰੀ ਕਰਨੀਆਂ ਹੀ
ਮੱਛੀ ਪਾਲਨ ਹਾਂ ਏਦਾਂ ਹੀ ਸੀਰਤ ਨੂੰ ਝੂਠ ਬੋਲ ਲੈਣ ਡਿਆ, ਹੁਣ ਮੱਛੀ ਪਾਲਣ ਕਰਨਾ ਇੰਨਾ ਅਸਾਨ ਹੂਆ
ਖਾਨੇ ਈ ਆਂ
ਨਹੀਂ
ਮੈਨੂੰ ਕੀ ਪਤਾ ਮੈਂ ਕਦੀ ਆਹ ਸਭ ਘਰੇਲੂ ਲੋਕਾਂ ਨੂੰ ਆਹ ਸਬ ਕਰਦੇ ਵੇਖਿਆ ਹੀ ਨਹੀਂ ਆ
ਕਹਿਣ ਡਏ ਹੈ, ਮੱਛੀ ਪਾਲਣ ਕਰ ਲੋ
ਤੇ ਸਰ ਮੈਂ ਮੈਂ ਬੋਲਿਆ ਮੈਂ ਮੱਛੀ ਪਾਲਣ ਕਰਨਾ ਤੇਰੇ ਬੰਦੇ ਨੇ ਕਿਹਾ, ਮੈਂ ਮੱਛੀ ਪਾਲਣ ਕਰਨਾ ਗਾਯ ਤੋਂ ਹਟ ਕੇ ਮੱਛੀ ਪਾਲਣ ਤੇ ਆਇਆ ਤੇ ਮੈਨੂੰ ਲੱਗਿਆ ਉੱਚੇ ਹੀ ਪੈਸੇ ਹੋਊਗੇ ਈਜ਼ੀ ਹੋਊਗਾ ਤਾਂਦੀ ਹੀ ਕਹਿ ਦਿੱਤਾ ਵਾ ਹਾਂ
ਮੈਨੂੰ ਥੋੜੀ ਪਤਾ ਮੱਛੀ ਪਾਲਣ ਕਰਨਾ ਅਸਾਨ ਐ ਕਿ ਪਾਰਲੀ
ਬਾਪਰੇ ਮੁਸ਼ਕਿਲ ਹੀ ਮੁਸ਼ਕਿਲ ਹੋਊਗਾ ਪਹਿਲਾਂ ਤਾਂ ਉਹਨਾਂ ਨੂੰ ਪਾਣੀ ਪੂਣੀ ਵੀ ਠੀਕ ਠਾਕ ਕਰਨਾ ਪੈਂਦਾ ਵਾ ਹਮੇਸ਼ਾ ਲੱਗਦਾ ਫੇਰ ਕੀ ਕੀ ਕਰਨਾ ਪੈਂਦਾ ਉਹ ਤਾਂ ਪਤਾ ਨੀ
ਇਹਦੇ ਪਾਪਾ ਦੀ ਵੀ ਛੁੱਟੀ ਹੋ ਗਈ ਹੋਣੀ ਆ ਪੰਜ ਵੱਜ ਗਏ ਐ
ਹੂ ਸਾਢੇ ਚਾਰ ਹੋਯੇ ਐ
ਸਵੇਰ ਮੈਂ ਸਵੇਰ ਦੇ ਕੱਪੜੇ ਧੋਤੇ ਆ ਮੈਂ ਕੱਪੜੇ ਵੀ ਨਹੀਂ ਪਾ ਪਾਈ ਆ ਕਿਉਂਕਿ ਨਾ ਮੀਂਹ ਆ ਰਿਹਾ ਸੀ ਛੱਤ ਤੇ ਕੱਪੜੇ ਨੀ ਪਾਏ ਤੇ
ਤੇ ਸਵੇਰੇ ਤੇ ਨੀ ਮੀਂਹ ਆਉਣ ਡਿਆ ਸੀ, ਉਦੋਂ ਕਿਉਂ ਨੀ ਪਾਏ
ਸਵੇਰੇ ਤੇ ਧੋਤੇ ਹੀ ਤੇ ਗਿਆਰਾਂ ਸਾਢੇ ਗਿਆਰਾਂ ਵਜੇ ਤੁਰੰਤ ਬਾਦ ਲੈਣ ਕੱਟ ਗਈ ਪਾਉਣੇ ਕਿਸ ਤਰ੍ਹਾਂ ਸੀ ਉਹਦੇ ਨਾਲ ਹੀ
ਇਸ ਲਈ ਮੈਨੂੰ ਜਿੱਦਣ ਕੱਪੜ ਧੋਣੇ ਹੁੰਦੇ ਆ, ਹੁਣ ਮੈਨੂੰ ਲੱਗਦਾ ਕਿ, ਮੇਰੇ ਜ਼ਿਆਦੇ ਆ। ਨਾ ਫਿਰ ਮੈਂ ਓਦਣ ਸਵੇਰੇ ਹੀ ਧੋ ਲੈਂਦੀ ਆਂ। ਕਿ, ਮਤਲਬ ਦਸ--ਗਿਆਰਾਂ ਵਜੇ ਤੱਕ ਵੀ ਅਗਰ ਮੀਹ ਆਉਗਾ ਤੇ, ਮੇਰੇ ਥੋੜੇ ਥੋੜੇ ਸੁੱਕ ਜੁਗੇ ਹੈ।
ਫੋਨ ਤੂੰ ਕਰੀਂ ਹਨਾ।
ਹਾਂ।